ਹਾਂ ਜੀ। ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਹੈ।
ਹੋਰ ਕੀ ਹਾਲ ਸਭ ਵਧੀਆ? ਬਸ ਵਧੀਆ ਵਧੀਆ।
ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ।
ਬਸ ਕੁਛ ਨੀ ਬੈਠੇ ਦੇ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜਾ ਇਨਵਾਰਮੈਂਟ ਤੇ।
ਹੂੰ, ਅੱਛਾ ਮੌਸਮ ਹਾਂ ਬਹੁਤ ਬਿਲਕੁਲ ਬਿਲਕੁਲ ਸਾਫ ਸੁਥਰਾ ਹੋਵੇ ਹਨਾ। ਪਰ ਉਹ ਮਿਲਦਾ ਨੀ ਹੁਣ ਸਾਫ ਸੁਥਰਾ
ਨਾ ਬਿਲਕੁਲ ਬਿਲਕੁਲ ਹੁਣ ਕਿੱਥੇ ਮਿਲਦਾ ਐ ਨਾ ਜੀ ਨਾ। ਬਿਲਕੁਲ ਬਿਲਕੁਲ
ਹੋ ਚੁੱਕਾ ਹੈ ਸਾਰੇ ਪਾਸੇ ਨੋਇਜ਼ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਵੀ ਸਭ ਜਗ੍ਹਾ ਪੋਲਿਊਸ਼ਨ ਹੈ ਤੁਹਾਡੇ ਇਹਦਾ ਤਾਂ ਮੈਨੂੰ ਪਤਾ ਨੀ ਤੁਹਾਡੇ ਚ ਕਿਵੇਂ ਆ ਮਨੋਂ ਸ਼ਹਿਰ ਦੇ ਵਿੱਚ ਹੈ ਕੋਈ ਗਰੀਨਰੀ ਵਗੈਰਾ ਜਾਂ
ਨਾ-ਨਾ ਗ੍ਰੀਨਰੀ ਗਰੁਨਰੀ ਘੱਟ ਬਟ ਪੋਲੂਸ਼ਨ ਬੜਾ ਜ਼ਾਦਾ ਹੈ ਜੇ ਨਾ-ਨਾ ਬਹੁਤ ਪੋਲੂਸ਼ਨ ਏ ਨਾਲੇ ਕੋਲ ਨਾ ਵੱਡੀ-ਵੱਡੀ ਫੈਕਟਰੀਆਂ ਨੇ ਤੁਆਨੂੰ ਪਤ ਤਾਦੇ ਹੈਗਾ ਫਿਰ ਫੈਕਟਰੀਆਂ ਤੋਂ ਧੂੰਆਂ ਵਗੈਰਾ ਸਾਰਾ ਹੋਨਾ ਔ ਬੜੀ ਬੁਰੀ ਹਾਲਤ ਹੋ ਜਾਂਦੀ ਐ
ਸਾਡੇ ਏਰੀਏ ਚ ਨਾ ਫਿਰ ਵੀ ਥੋੜਾ ਠੀਕ ਐ ਮਤਲਬ ਮਤਲਬ ਪੋਲਿਊਸ਼ਨ ਤਾਂ ਹੈਗਾ ਮਤਲਬ ਥੋੜ ਜੀ ਨਾ ਗਰੀਨਰੀ ਪੈ ਜਾਂਦੀ ਐ ਪੇੜ-ਪੌਦੇ ਹੈਗੇ ਐਂ ਹਾਂ ਸਾਡੇ। ਥੋੜ੍ਹਾ ਜਿਹਾ ਮਤਲਬ ਫਰਕ ਹੈਗਾ। ਹੰ ਥੋੜਾ ਕੁਛ ਅਸੀਂ ਮਤਲਬ ਨਿਕਲਦੇ ਵੀ ਘਰ ਮਤਲਬ ਟਰੈਵਲਿੰਗ ਘੱਟ ਹੁੰਦੀ ਐ
ਹਾਂਜੀ-ਹਾਂਜੀ ਔ ਤੇ ਪੈ ਜਾਂਦਾ ਯਾ ਨਾਲੇ ਤੁਾਨੂੰ ਨਾ ਵੀ ਕਿੰਨਾ ਜ਼ਰੂਰੀ ਆ ਲੋਕਾਂ ਨੂੰ ਵੀ ਅਵੇਅਰ ਕਰ ਕਰਨਾ ਇਨਵਾਰਮੈਂਟ ਦੇ ਬਾਰੇ ਦੱਸਨਾ।
ਹੁਨ ਥਾਂ-ਥਾਂ ਤੇ ਲਿਖਿਐ ਬਿਲਕੁਲ ਲਿਖਿਆ ਵੀ ਐ ਡੇ ਵੀ ਆਪਾਂ ਮਨਾਨ ਦੇ ਇਨਵਾਇਰਮੈਂਟ ਡੇ ਵੀ ਮਨਾਉਂਦੇ ਆਾਂ ਬੱਚੇ ਵੀ ਅਵੇਅਰ ਕਰਦੇ ਆ ਜਿਵੇਂ ਛੋਟੇ ਛੋਟੇ ਸਕੂਲਾਂ ਚ। ਬਟ ਆਪਾਂ ਤਾਂ ਵੀ ਨਾ ਲੋਕ ਜਿਹੜੇ ਸਮਝਦੇ ਨੀ ਬਿਲਡਿੰਗਾਂ ਬਣਾਈ ਜਾਂਦੇ ਆਂ ਪੇੜ ਕੱਟੀ ਜਾਂਦੇ ਆਂ।
ਹੋਏ ਨੇ ਹੋਰ ਕੀ ਦੇਖੋ ਅੱਜ ਕੱਲ ਤੇ ਸਕੂਲ ਦੇ ਵਿੱਚ ਜੀ। ਬੱਚਿਆਂ ਨੂੰ ਦੱਸਦੇ ਨੇ ਕਿ ਕਿੰਨਾ ਜ਼ਰੂਰੀ ਹੈ ਸਾਡੇ ਲਈ ਪੇਟ ਪੇੜ ਲਗਾਉਣੇ।
ਪੇੜ ਲਗਾਉਣੇ ਹਨਾ ਕੁੱਛ ਹੱਦ ਤੱਕ ਤਾਂ ਫ਼ਰਕ ਪਿਆ ਪਰ ਇੱਕ ਪਾਸੇ ਆਪਾਂ ਲਗਾਈ ਜਾਂਨੇ ਹਾਂ ਇੱਕ ਪਾਸੇ ਜਿੱਥੇ ਰੋਡ ਬਣ ਰਹੀਆਂ ਨੇ ਇੰਨੀ ਗ੍ਰੀਨਰੀ ਸੀਗੀ। ਹਨਾ ਉਹ ਸਾਰੇ ਪੇੜ ਕੱਟ ਤੇ ਫੇਰ ਦੇਖੋ
ਹਾਂ ਬਿਲਕੁਲ।
ਦੇਖੋ ਨਾ ਟ੍ਰੈਫਿਕ ਵੱਧ ਰਿਹਾ ਏ ਪਤਾ ਕੀ ਹੈ ਹਰ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਏ ਜਿਵੇਂ ਟ੍ਰੈਫਿਕ ਤੇ ਕੰਟਰੋਲ ਕੰਟਰੋਲ ਕਰੋ ਵੀ ਇੰਨਾ ਟ੍ਰੈਫਿਕ ਹੀ ਨਾ ਹੋਵੇਗੀ ਸੜਕਾਂ ਚੋੜੀਆਂ ਉਹ ਸੜਕਾਂ ਚੋੜੀਆਂ ਕੀਤੀਆਂ ਸਾਰੇ ਦਰਖਤ ਕੱਟ ਤੇ ਉਹਨਾਂ ਨੇ। ਇਨਾ ਮਨ ਦੁਖੀ ਹੋਇਆ ਨਾ। ਤੇ ਹੁਣ ਕਈ ਵਾਰੀ ਹੋ ਚ ਆਪਾਂ ਹਿਲ ਸਟੇਸ਼ਨ ਜਾਂਨੇ ਕਿੰਨਾ ਸੋਹਣਾ ਦੇਖੋ ਗਰੀ ਗ੍ਰਰੀਨਰੀ ਦੀ ਕਿੰਨਾ ਸੋਹਣਾ ਮੋਸ ਸੁਹਾਵਣਾ ਮੌਸਮ ਚਾਰ ਦਿਨ ਏਨਾ ਤੁਆਨੂੰ ਅੱਛਾ ਲੱਗਦੈ ਬਾਰਿਸ਼ ਪੈਂਦੀ ਐ ਕਿੰਨੀ ਸੋਨੀ-ਸੋਨੀ ਠੰਡਕ ਹੁੰਦੀ ਐ। ਐਥੇ ਆਪਾਂ ਨੂੰ ਔ ਚੀਜ਼ ਮਿਲੀ ਨੀ। ਬਨਦੀ। ਥੋੜ੍ਹਾ ਟਾਈਮ ਤੇ ਆਪਾਂ ਜਾ ਆਂਦੇ ਆਂ। ਚਲ ਕੋਈ ਗੱਲ ਨੀ ਜਿਵੇਂ ਤਾਂ ਹੋਨਾਂ ਔ ਆਪਣੇ ਆ ਪਰ ਆਪਾਂ ਨੂੰ ਥੋੜੇ ਫਰਜ਼ ਹੈਗੇ ਆ ਆਪਣੇ ਈ ਆਪਾਂ ਨੂੰ ਠੀਕ ਕਰਨਾ ਚਾਹੀਦਾ ਮਾਹੌਲ ਹਨਾ ਹੁਣ ਸਵੇਰੇ ਸ਼ਾਮ ਆਪਾਂ ਜਾਂਦੇ ਆਂ ਪਾਰਕ ਵਗੈਰਾ। ਹੇਨਾ ਕਿੰਨਾ ਸੋਨਾ ਲੱਗਦੈ।
ਬਿਲਕੁਲ- ਬਿਲਕੁਲ ਦੇਖੋ ਹੁਨ ਅਗਰ ਏਕ ਬੰਦਾ ਕੋਈ। ਚੀਜ਼ ਦੀ ਵਧੀਆ ਤਰੀਕੇ ਨਾਲ ਸ਼ੁਰੂਵਾਤ ਕਰੇ ਨਾ।
ਹਾਂਜੀ, ਬਿਲਕੁਲ ਬਿਲਕ ਹੋਈ ਜਾਂਦੈ ਬਿਲਕੁਲ ਏ ਤਾਂ ਹੈ ਫ਼ਰਕ ਤਾਂ ਪੈਂਦੈ ਹੁਨ ਤੁਸੀਂ ਦੇਖੋ ਤੁਸੀਂ ਅੱਜ ਲਗਾਓ ਆਪਣੇ ਘਰ ਦੇ ਘ ਬਾਰ ਤੁਸੀਂ ਨਾ ਗਮਲੇ ਲਗਾ ਦੋ ਤੁਆਨੂੰ ਦੇਖ ਕੇ ਤੁਆਡੇ ਗੁਆਂਢੀ ਵੀ ਲਗਾਨਗੇ, ਪੱਕਾ ਲਗਾਨਗੇ, ਕਿਉਂਕਿ ਥੋੜੀ ਬਹੁਤੀ ਥੋੜੀ ਬਹੁਤੀ ਹਰੇ ਹਰੇ ਏ ਘਰ ਦੇ ਵਿੱਚ ਲਗਾਓ ਔਕਸੀਜਨ ਛੱਡਦੇ ਐਂ ਹੇਨਾਂ ਕਿੰਨਾ ਸੋਹਨੇ ਲੱਗਦੇ ਐਂ ਫੁੱਲ ਬੂਟੇ ਵੀ ਆਪਾਂ ਨੂੰ। ਅੱਜ-ਕੱਲ ਸਬਜੀਆਂ ਵੀ ਔਰਗੈਨਿਕ ਘਰ ਥੌੜੀ ਜਿਯਾਂ ਲਗਾ ਲਵੇ ਬੰਦਾ ਹੇਨਾ ਬਾਰ ਹਰ ਚੀਜ ਚ ਮਿਲਾਵਟ ਐ।
ਹਾਂਜੀ ਹਾਂਜੀ ਜਿਵੇਂ ਸਾਡੇ ਘਰ ਦੇ ਕੋਲ ਵੀ ਨਾ ਉਹ ਹੈਗਾ ਪਲਾਟ ਹੈਗਾ ਖਾਲੀ ਤੇ ਉੱਥੇ ਵੀ ਅਸੀਂ ਮਤਲਬ ਥੋੜੇ ਥੋੜੇ ਪਲਾਂਟਸ ਲਗਾਏ ਨੇ ਜਾਂ ਕਿਤੇ ਕੋਲ ਦੇਖੋ ਕੋਈ ਮਹੱਲੇ ਵਾਲੇ ਜਾਂ ਕੁਛ ਦੇਖਣਗੇ ਤੇ ਉਹਨਾਂ ਨੂੰ ਵੀ ਕਿੰਨਾ ਵਧੀਆ ਲੱਗੇਗਾ ਕਿ ਅੱਜ ਇਹ ਲਗਾ ਸਕਦੇ ਨੇ ਅਸੀਂ
ਹਾਂ ਕਿਣੇ ਦੇਖੋ ਖਾਲੀ ਪਲੋਟ ਚ ਦੇਖ ਕੇ ਨਾ ਲੋਕੀ ਗੰਦ ਵੀ ਸੁੱਟ ਜਾਂਦੇ ਐ ਹਨਾ ਤੇ ਇਸ ਤੁਹਾਨੂੰ ਹਨਾ ਹਾਂ ਕਿੰਨਾ ਵਧੀਆ ਆਈਡੀਆ ਦੇਖੋ ਤੁੋਡਾ ਪੀਗ ਨਾ ਗੰਦਗੀ ਪਤਾ ਗੰਦਗੀ ਪੈਂਦੀ ਹੈ ਸਗੋਂ ਜਿੰਨਾ ਜਿੰਨਾ ਦਾ ਵੀ ਪਲੋਟ ਖਾਲੀ ਹੈ ਉਹਨਾਂ ਨੂੰ ਇਹੀ ਜਿਆ ਕੰਮ ਕਰਨਾ ਚਾਹੀਦਾ ਹਨਾ ਜੇ ਨਹੀਂ ਤੁਸੀਂ ਯੂਜ ਕਰਨਾ ਕੋਈ ਸਬਜ਼ੀ ਉਗਾ ਲੋ ਔਰਗੈਨਿਕ ਅੱਜ ਕੱਲ੍ਹ ਸਬਜ਼ੀਆਂ ਦਾ ਹਰ ਇੱਕ ਲੋਕਾਂ ਨੇ ਬਣਾ ਰੱਖਿਆ
ਯਾਰ ਚਲੋ ਤੁਸੀਂ ਅਗਰ ਹਾਂ ਹਾਂ ਜਿਵੇਂ ਤੁਸੀਂ ਨਹੀਂ ਉਹਨੂੰ ਇਸਤੇਮਾਲ ਕਰ ਸਕ ਸਕਦੇ ਨਾ ਵਧੀਆ ਤਰੀਕੇ ਦੇ ਨਾਲ ਤੁਸੀਂ ਉਹਨੂੰ ਕਿਸੇ ਨੂੰ ਦੇ ਦੋ ਜਾਂ ਹਨਾ ਕਿਸੇ ਨੂੰ ਦੇ ਦੋ ਕਿ ਹਾਂ ਬਾਈ ਤੁਸੀਂ ਇਹਨੂੰ ਥੋੜਾ ਦੇਖ ਲਓ ਜਾਂ ਕਰਦੋ ਕੁਛ ਤੁਸੀਂ ਫਿਰ ਸਬਜ਼ੀਆਂ ਲਗਾ ਦੋ ਫਰੂਟ ਲਾ ਲੋ ਦੇਖੋ ਨਾਲ ਸਾਨੂੰ ਇੱਕ ਹੈਲਦੀ ਚੀਜ਼
ਬਿਲਕੁਲ ਨਾਲੇ ਟਾਈਮ ਪਾਸ ਨਾਲੇ ਥੋੜਾ ਦਿਲ ਲੱਗਾ ਰਹੇਗਾ ਕਿਸੇ ਨਾ ਕਿਸੇ ਅੱਛੇ ਪਾਸੇ ਤੁਹਾਡਾ ਟਾਈਮ ਜਾ ਰਿਹਾ ਹਨਾ ਕਿੰਨਾ ਵਧੀਆ ਲੱਗਦਾ ਕਰੀਬ ਸਾਡੇ ਉੱਥੇ ਵੀ ਨਾ ਸੜਕ ਦੇ ਉੱਤੇ ਪੂਰੀ ਸੜਕ ਦੇ ਵਿੱਚ ਨਾ ਇਹਨਾਂ ਨੇ ਮਤਲਬ ਇੱਕ ਲਗਾਈ ਸੀ ਸਭ ਨੇ ਹਰ ਇੱਕ ਦੁਕਾਨਦਾਰ ਨੇ ਇੱਕ ਇੱਕ ਪੌਦਾ ਲਗਾਇਆ ਸੀ ਡਿਵਾਈਡਰ ਜਿੱਥੇ ਹੁੰਦੇ ਆ ਨਾ ਡਿਵਾਈਡਰ ਬਣਦੇ ਆ ਨਾ ਫਿਰ ਡਿਵਾਈਡਰ ਦੇ ਉੱਤੇ ਹੀ ਇਹਨਾਂ ਨੇ ਪੌਦੇ ਲਗਾ ਸੀ ਤੁਸੀਂ ਇਹ ਦੇਖੋ ਹਾਂ ਫੁਟ ਪਾਥ ਨਾ ਡਿਵਾਈਡਰ ਦੇ ਉੱਤੇ ਬਣਾ ਤੀ ਸੜਕ ਉਹ ਪਟੜੀ ਜੀ ਉਹਦੇ ਉੱਤੇ ਇਹਨਾਂ ਨੇ ਪੇੜ ਲਗਾਏ ਦੁਕਾਨਦਾਰਾਂ ਨੇ ਹੁਣ ਇੰਨੇ ਇੰਨੇ ਵੱਡੇ ਹੋ ਗਏ ਉਹੋ ਇਹ ਵੀ ਦੇਖੋ ਕਿੰਨਾ ਵਧੀਆ ਆਈਡੀਆ ਕਿ ਦੁਕਾਨਦਾਰ ਫਿਰ ਕੇਅਰ ਕਰਦੇ ਆ ਕੋਈ ਵੀ ਦੁਕਾਨਦਾਰ ਇੱਕ ਪੇੜ ਲਗਾ ਰਹੇ ਨਾ ਉਹ ਵਿੱਚ ਪਾਣੀ ਪਾਉਂਦੇ ਆ ਖਾਦ ਵੀ ਪਾਉਂਦੇ ਹੈ ਤੇ ਉੱਥੇ ਹੀ ਉਹ ਕਬੂਤਰਾਂ ਦਾ ਦਾਣਾ ਪਾਣੀ ਵੀ ਪਾਉਂਦੇ ਆ ਹੁਨ ਕਈ ਚੀਜ਼ਾਂ ਤੇ ਬੜੀ ਹਾਂ ਬਹੁਤ ਵਧੀਆ ਵਧੀਆ ਗੱਲ ਮੈਨੂੰ ਵੀ ਬੜਾ ਵ ਵਧੀਆ ਲੱਗਿਆ ਹੈ ਆਈਡੀਆ ਕਿ ਸੜਕ ਦੇ ਵਿਚਕਾਰ ਉਹਨਾਂ ਨੇ ਪੇੜ ਲਗਾਏ ਹੈ
ਦੇਖੋ ਨਾ ਬਿਲਕੁਲ ਬਿਲਕੁਲ ਨਾਲੇ ਵਧੀਆ ਵੀ ਲੱਗੇਗਾ ਦੇਖੋ ਸਾਨੂੰ ਜਿੰਨੀ ਗ੍ਰਨਰੀ
ਗਰੀਨਰੀ ਹੋਏਗੀ ਹਂ ਪਤਾ ਕੀ ਹੈ ਹੋਰ ਸਾਹ ਲੈਣ ਚ ਦਿੱਕਤ ਨਹੀ ਆਂਦੀ, ਹੁਣ ਤੁਸੀਂ ਦੇਖਿਆ ਨੀ ਗਲੋਬ ਜਦੋਂ ਹੁੰਦਾ ਦਿੱਲੀ ਚ ਕੀ ਅ ਹੋਰ ਸ਼ਹਿਰਾਂ ਵੱਡੇ ਸ਼ਹਿਰਾਂ ਚ ਕਿਵੇਂ ਮਤਲਬ ਉਹਦੇ ਧੂੰਆਂ ਜਿਹਾ ਫੈਲ ਜਾਂਦਾ ਹੈ ਕਿੰਨੀ ਸਾਂਸ ਲੈਣ ਚ ਤਕਲੀਫ਼ ਹੁੰਦੀ ਹੈ ਜਦੋਂ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਦੇਖੋ ਇਹੀ ਚੀਜ਼ ਨੂੰ ਨਾ ਹਾਂ ਇਹੀ ਚੀਜ਼ਾਂ ਨੂੰ ਤਾਂ ਰੋਕਣਾ ਇਹੀ ਚੀਜ਼ਾਂ ਨੂੰ ਤੇ ਕੰਟਰੋਲ ਕੀ ਕਰਨਾ ਐ
ਜਦੋਂ ਇਹ ਫੈਲਿਆ ਸੀ ਕਰੋਨਾ ਕਿਵੇਂ ਭਾੜ ਦੀਖ ਦੇਖਣ ਲੱਗ ਗਏ ਸੀ ਟ੍ਰੈਫਿਕ ਰੁਕਿਆ ਨਾ ਟ੍ਰੈਫਿਕ ਫਿਰ ਵੀ ਥੋੜ੍ਹੀ ਜਿਹੀ ਸਮੱਸਿਆ ਕਰਕੇ ਨਾ ਮੌਸਮ ਆਪਣਾ ਇਹ ਮੌਸਮ ਜਾਂ ਖ਼ਰਾਬ ਹੁੰਦਾ ਇਨਵਾਇਰਮੈਂਟ ਠੀਕ ਨਹੀਂ ਹੈ ਥੋੜ੍ਹਾ ਜਿਹਾ ਅਗਰ ਧੂੰਆਂ ਘੱਟ ਉਡੇ ਨਾ ਹੁਣ ਇਹਦੇ ਨਾਲ ਧੂੰਏ ਨੂੰ ਛੱਡੋ ਜਿਹੜਾ ਨੋਇਜ਼ ਡੀ ਜੇ ਕਰਕੇ ਗਾਣੇ ਗੂਣੇ ਚੱਲਦੇ ਆ ਰਾਤ ਨੂੰ ਇਹ ਨੀ ਸੌਣ ਦਿੰਦੇ
ਹਾਂ ਸਭ ਅਸੀਂ ਇਹ ਇੱਕ ਚੀਜ਼ ਕਹੀਏ ਨਾ ਦੇਖੋ ਹਰ ਇੱਕ ਚੀਜ਼ ਤੇ ਨਾ ਇਨਵਾਇਰਮੈਂਟ ਦਾ ਇਫੈਕਟ ਪੈਂਦਾ ਪੈਂਦਾ ਦੇਖੋ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਸਾਨੂੰ ਆਪਣਾ ਆਪ ਨਾ ਇਨਵਾਇਰਮੈਂਟ ਨੂੰ ਸਾਫ਼ ਰੱਖਣਾ ਚਾਹੀਦਾ ਅਤੇ ਪਾਣੀ ਚ ਵੀ ਤਾਂ ਪੋਲ ਨ ਹੈਗਾ ਪਾਣੀ ਵੀ ਤਾਂ ਗੰਦਾ ਆ ਰਿਹਾ ਨਾ
ਕਿੰਨੇ ਨਾਲੇ ਤੇ ਨਾਲਾ ਵਾਲਾ ਕਿੰਨਾ ਮਸ਼ਹੂਰ ਹੋਇਆ ਸੀ ਕਿ, ਪਾਣੀ ਆ ਰਿਹਾ ਮਿਕਸ ਵਾਲਾ ਹੈਨਾ, ਨਾਲੇ ਵਾਲਾ ਪਾਣੀ ਗੰਦੇ ਨਾਲੇ ਵਾਲਾ, ਉਹ ਇੱਕ ਨਦੀ ਸੀ ਉਹ ਵੀ ਕਿੰਨੇ ਸਾਫ਼ ਕਰਾਈ, ਬਿਲਕੁਲ ਕਿੰਨੀ ਗੰਦੀ ਸੀਗੀ ਨਦੀ
ਬਿਲਕੁਲ, ਉਹਦੇ ਨਾਲ
ਇਹ ਨੀ, ਸਾਰਾ ਇਫੈਕਟ ਪੈਂਦਾ, ਹਮ, ਦੇਖੋ ਉਹ ਪਾਣੀ ਬੇਸ਼ਕ ਜਾਨਵਰ ਪੀ ਰੇਹਾ ਜਾਨਵਰਾਂ ਦਾ ਵੀ ਤਾਂ ਨੁਕਸਾਨ ਹੈ ਨਾ ਪੰਛੀ ਜਾਨਵਰ ਸਭ, ਸਭ ਗੰਦਾ ਪਾਣੀ, ਹੋਰ ਕਿੰਨੇ ਵੀ ਮਰੇ ਸੀ। ਉਹੀ ਨਾ ਇਹ ਸਭ ਇਹ ਤਾਂ ਕੀ ਹੈ, ਉਹੀ ਗੱਲ ਆ ਜਾਂਦੀ ਹੈ ਕਿ ਫਰਜ਼ ਕੱਲੇ ਇੱਕ ਬੰਦੇ ਦਾ ਨੀ ਹੈ ਜੇ ਫੈਕਟਰੀ ਹੈ ਤਾਂ ਫੈਕਟਰੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਹੈ। ਕਿ ਪਾਣੀ ਦੀ ਨਿਕਾਸੀ ਕਿਸੇ ਚੰਗੇ ਪਾਸੇ ਹੋਵੇ ਹਨਾ ਵੀ ਆਮ ਪਬਲਿਕ ਵੀ ਲੈ ਰਹੀ ਹੈ ਇਹ ਸੋਚਦੇ ਨੇ ਪੈਸੇ ਤੱਕ ਵੀ ਸਾਨੂੰ ਸਾਡਾ ਕੰਮ ਹੋ ਰਿਹਾ ਦੂਜੇ ਦੀ ਜਾਨ ਦੀ ਪਰਵਾਹ ਨੀ ਕਰਨੀ
ਖਰਾ ਹਾਂ ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਤਾਂਹੀ ਤਾਂ ਕਿਹਾ ਸੀ ਅਸੀਂ ਇੱਕ ਅਵੇਅਰਨੈਸ ਹਾਂ ਅਸੀਂ ਤਾਂ ਹੀ ਇੱਕ ਕਮਿਊਨਿਟੀ ਬਣਾਉਦੇ ਹਾਂ ਅਵੇਅਰ ਕਰਦੇ ਹਾਂ ਲੋਕ ਹੈਲੋ, ਕਿ ਸਾਨੂੰ ਕਿੰਨਾ ਜ਼ਰੂਰੀ ਇਨਵਾਇਰਨਮੈਂਟ--ਇਨਵਾਇਰਨਮੈਂਟ
ਸ਼ੋਸ਼ਲ ਮੀਡੀਆ ਰਾਹੀਂ ਬੜਾ ਨੁਕਸਾਨ ਹੈ ਲੋਕਾਂ ਨੂੰ ਮੈਸੇਜ ਪਹੁੰਚਾਣਾ, ਪੋਸਟਾਂ ਪਾਓ ਸਟੋਰੀਆਂ ਪਾਓ ਇਹ ਚੰਗੇ ਪਾਸੇ ਲਗਾਓ ਨਾ ਆਪਣਾ ਦਿਮਾਗ ਆਪਾਂ ਕੀ ਕਰ ਰਹੇ ਰੀਲਾਂ ਦੇਖ ਰਹੇ ਆ ਠੀਕ ਐ ਇੱਥੇ ਆਹ ਹੋ ਗਿਆ ਉਹ ਹੋ ਗਿਆ, ਆਪਣਾ ਵੇਸਟ ਕਰ ਰਿਹਾ ਗੱਲਾਂ ਗੱਲਾਂ ਵਿੱਚ, ਇਹ ਨੀ ਨਾ ਕਰ ਰਹੇ ਕਿ ਵੀ ਇੱਕ ਚੀਜ਼ ਨੂੰ ਆਪਾਂ ਇਕ ਵੀ ਚੀਜ਼ ਦਾ ਜਿੰਮਾ ਉਠਾ ਲਈਏ ਨਾ, ਤੇ ਸਭ ਕੁੱਛ ਠੀਕ ਹੋ ਸਕਦਾ।
ਹਾਂ ਬਸ ਬਸ ਇਹ ਦੇਖੋ ਸਾਡੇ ਤੇ ਹੀ ਕਰਨਾ ਹੈ ਨਾ ਅਸੀਂ ਤੁਹਾਨੂੰ ਕਿਵੇਂ ਕਰਨਾ ਹੈ, ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਂ ਬਈ ਸਾਡਾ ਪਲੋਟ ਸੀ ਅਸੀਂ ਉਥੇ ਪੇੜ ਪੂੜ ਲਗਾਏ ਨੇ, ਹਾਂਜੀ ਹੁਣ ਲੋਕ ਦੇਖਣਗੇ ਉਹਨਾਂ ਨੂੰ ਅੱਛਾ ਮਿਲ, ਉਹਨਾਂ ਨੂੰ ਅੱਛੀ ਮਿਲੇਗੀ ਤੇ ਉਹਨਾਂ ਨੂੰ ਵਧੀਆ ਤਰੀਕਾ ਲੱਗੇਗਾ
ਤੁਹਾਡਾ ਆਈਡੀਆ ਲਏਗਾ, ਉਹ ਵੀ ਅਪਣਾਏਗਾ ਉਹ ਵੀ ਕਹੇਗਾ ਹੁਣ ਕਈਆਂ ਨੇ ਦੇਖਿਆ ਤੁਸੀਂ ਛੱਤ ਦੇ ਉੱਤੇ ਕਿੰਨਾ ਗਾਰਡਨ ਬਣਾਇਆ ਹੁੰਦਾ ਪੂਰਾ, ਪੂਰੀ ਉਹਨਾਂ ਨੇ ਛੱਤ ਹੀ ਕਵਰ ਕੀਤੀ ਹੁੰਦੀ ਹੈ। ਤੁਸੀਂ ਅ ਮੈਂ ਸਾਡੇ ਘਰ ਇਵੇਂ ਉਹਨੇ ਨਾ ਗਰੀ ਉਹਨਾਂ ਨੇ ਦੀਵਾਰ ਤੇ ਵੀ ਨਾ, ਗ੍ਰੀਨ ਉਹ ਲਗਾ ਤਾ ਘਾਹ ਵਾਲਾ ਜਿਹੜਾ ਮੈਟ ਆਉਂਦਾ, ਉਹ ਨੇ ਦੀਵਾਰਾਂ ਵੀ ਇਵੇਂ ਦੀਆਂ ਲਗਾਤੀਆਂ, ਤੇ ਉਹਦੇ ਵਿੱਚ ਲੱਕੜ ਦੇ ਨਾ ਉ ਉਹਨੇ ਆਲਣੇ ਬਣਾਏ ਵੀ ਜਿਹੜਾ ਪੰਛੀ ਹੈ ਉਹ ਐਵੇਂ ਨਾ ਬਟ ਔ ਆਲਣੇ ਚ ਬੈਠੇ ਕਿਸੇ ਨੇ ਬੜੀ ਸੋਹਣੀ ਇੱਥੇ ਸਾਡੇ ਛੱਤ ਤੇ ਕਿਸੇ ਨੇ ਬੜੀ ਅੱਛੀ ਚੀਜ਼ ਬਣਾਈ ਸੀ ਮਤਲਬ ਪੰਛੀਆਂ ਵਾਸਤੇ ਵੀ ਤੇ ਗ੍ਰਰੀਨਰੀ ਵਾਸਤੇ ਵੀ
ਦੇਖੋ ਨਾ ਹਰ ਇੱਕ ਚੀਜ਼ ਨੂੰ ਅਗਰ ਇਨਵਾਰ-ਇਨਵਾਇਰਮੈਂਟ ਸਾਡਾ ਵਧੀਆ ਹੋਏਗਾ ਨਾ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਵਧੀਆ ਰਹੇਗਾ ਹੈਨਾ ਦੇਖੋ ਸਾਨੂੰ ਦੇਖਣ ਚ ਵੀ ਮਜ਼ਾ ਆਏਗਾ, ਸਾਨੂੰ ਸਾਹ ਲੈਣ ਚ ਵੀ ਵਧੀਆ ਰਹੇਗਾ
ਇਹ ਤਾਂ ਇਹ ਆਪਣੇ ਵਾਸਤੇ ਹੀ ਹੈ ਆਪਣੇ ਵਾਸਤੇ ਹੀ ਕਰਨਾ ਹੁਣ ਤੁਸੀਂ ਦੇਖੋ ਕਿੰਨੀ ਜਲਦੀ ਬੁਜ਼ੁਰਗਾਂ ਨੂੰ ਅਲਰਜੀ ਹੋ ਜਾਂਦੀ ਹੈ ਜਿਹੜਾ ਜਿਹਾ ਮੌਸਮ ਚੇਂਜ ਹੁੰਦਾ ਹੈ ਉਹਨਾਂ ਨੂੰ ਅਲਰਜੀ ਹੁੰਦੀ ਖਾਂਸੀ ਛਿੜ ਜਾਂਦੀ ਹੈ ਉਹ ਠੀਕ ਨੀ ਹੁੰਦੀ ਪੂਰੀ ਸਰਦੀ ਖਾਂਸੀ ਠੀਕ ਨਹੀਂ ਹੁੰਦੀ ਇਨਫੈਕ ਸੁਨੈ ਅਸਰ ਕਰ ਦੀ ਆ ਉਹ ਪਰਾਲੀ ਚੱਲਦੀ ਹੈ ਤੇ ਉਹਦਾ ਧੂੰਆਂ ਅਸਰ ਕਰਦਾ ਅੱਖਾਂ ਚ ਪਾਣੀ ਖਾਂਸੀ ਬੱਚਿਆਂ ਨੂੰ ਤੇ ਬੜੀ ਭੀੜ ਲੱਗੀ ਹੁੰਦੀ ਡਾਕ ਟਰਾਂ ਡੇ
ਬਿਲਕੁਲ-ਬਿਲਕੁਲ ਬਸ ਇਹੀ ਤੇ ਹੈਗਾ ਮੈਂ ਕਿਹਾ ਚਲੋ ਤੁਹਾਨੂੰ ਮੈਂ ਪੁ
ਕੋਈ ਨਾ ਤੁਸੀਂ ਆਹ ਜਿਹੜਾ ਪਲੋਟ ਵਾਲਾ ਤੁਹਾਡਾ ਆਈਡੀਆ ਨਾ ਮੈਨੂੰ ਮੈਨੂੰ ਮੈਂ ਤਾਂ ਖੁਦ ਹੀ ਕਰਨਾ ਚਾਹੁੰਦੀ ਮੈਨੂੰ ਤਾਂ ਪੇੜ ਪੌਦਿਆਂ ਨਾਲ ਬੜਾ ਹੁੰਦਾ ਬਈ ਇਹ ਲੱਗੇ ਹੋਣ ਤਾਂ ਮੈਨੂੰ ਸੋਹਣੇ ਲੱਗਦੇ ਆ ਮੈਨੂੰ ਤਾਂ ਬੜਾ ਅੱਛਾ ਲੱਗਦਾ ਫੋਨ ਮੌਸਮ ਸੁਹਾਵਣਾ ਜੇਹਾ ਹੋ ਨਾ ਅੱਛਾ ਲੱਗਦਾ ਚਲੋ ਕੋਈ ਨਾ ਆਪ ਕਰਾਂਗੇ ਟਰਾਈ ਆਪਣੇ ਗਰੁੱਪਾਂ ਚ ਪਾਉਂਦੇ ਆ ਮੈਸੇਜ
ਹਾਂ-ਹਾਂ ਅਸੀਂ ਬਸ ਥੋੜੇ ਥੋੜਾ ਦਿਨ ਥੋੜੇ ਦਿਨਾਂ ਤੱਕ ਸਾਡਾ ਵੀ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਨਾ ਫੇ ਮੈਂ ਤੁਹਾਨੂੰ ਦੱਸ ਦਾਂਗੀ ਕਿੱਥੇ ਆਉਣਾ ਹੈ ਕਦੋਂ ਆਉਣਾ ਹੈ ਤੁਸੀਂ ਵੀ ਥੋੜੇ ਦੋ ਤਿੰਨ ਆਪਣੇ ਫਰੈਂਡ ਸਰਕਲ ਜਾਂ ਆਪਣਾ ਹਾਂ ਬਿਲਕੁਲ ਦੇਖੋ ਜਿੰਨੇ ਜ਼ਿਆਦਾ ਲੋਕ ਹੋਣਗੇ ਨਾ ਉਹਨਾਂ ਸਾਨੂੰ ਦੱਸਣ ਚ ਵੀ ਮਜ਼ਾ ਆਏਗਾ ਲੋਕ ਸਾਡੀ ਗੱਲ
ਗੱਲ ਵੀ ਸਮਝਣਗੇ ਚਲੋ ਠੀਕ ਹੈ ਮੈਂ ਵੀ ਤੁਹਾਡੀ ਗੱਲ ਨੂੰ ਨਾ ਅੱਗੇ ਤੱਕ ਪਹੁੰਚਾਵਾਂਗੀ ਜ਼ਰੂਰ
ਹਾਂਜੀ-ਹਾਂਜੀ ਬਿਲਕੁਲ ਹਾਂ-ਹਾਂ ਬਿਲਕੁਲ-ਬਿਲਕੁਲ ਜ਼ਰੂਰ ਤੁਸੀਂ ਦੱਸਣਾ ਪੁ ਪਤਾ ਵੀ ਕਰਨਾ ਨਾਲੇ ਆਪਣਾ ਅੱਗੇ ਪਿੱਛੇ ਦੇਖਣਾ
ਨਹੀਂ ਮੈਂ ਜ਼ਰੂਰ ਗਰੁੱਪ ਹੈਗੇ ਆ ਨਾ ਸਾਡੇ ਤਿੰਨ ਚਾਰ ਗਰੁੱਪ ਹੈਗੇ ਆ ਗਰੁੱਪ ਦੇ ਆਗੇ ਮਤਲਬ ਏ ਜਿਆ ਮੈਸੇਜ ਬਣਾਂਗੀ ਕੀ ਅੱਗੇ ਦੇ ਅਗੇ ਗਿਰ ਜਾਏਗਾ ਜਿਹੜਾ
ਕੋਈ ਗੱਲ ਨੀ ਤੁਸੀਂ ਮੈਨੂੰ ਦੱਸ ਦੇ ਨਾ ਫਿਰ ਮੈਂ ਵੀ ਤੁਹਾਨੂੰ ਦੱਸ ਦਾਂਗੀ ਠੀਕ ਹੈ ਓਕੇ-ਓਕੇ ਸਤ ਸ੍ਰੀ ਅਕਾਲ ਨਾ ਤੀ